ਹੈਲੋ
ਕਸ।
ਸਤਿ ਸ੍ਰੀ ਅਕਾਲ ਦਸਪ੍ਰੀਤ, ਕਿਵੇਂ ਆਂ, ਹੈਲੋ। ਕਿਵੇਂ ਆ, ਸਤਿ ਸ੍ਰੀ ਅਕਾਲ। ਬੜਾ ਟਾਈਮ ਲਾਤਾ, ਕੋਲ ਚੱਕਣ ਤੇ।
ਮੈਂ ਦੇਖਿਆ ਹੀ ਨੀ ਹੈਗਾ।
ਅੱਛਾ ਵੇਖ ਲਿਆ, ਕਰ ਨਾ ਫੇਰ।
ਠੀਕ ਹੈ ਜੀ।
ਸੁਣਾ ਕੋਈ ਗੱਲਬਾਤ।
ਵਧੀਆ ਬਸ।
ਨਵੀ ਤਾਜੀ।
ਕੁਛ ਨੀ ਹੈਗੀ, ਤੁਸੀਂ ਦੱਸਦੋ।
ਕੋਈ ਹੈ ਹੀ ਨਹੀਂ ਯਾਰ, ਕੀ ਦੱਸਾਂ।
ਠੀ।
ਹ, ਹੋਰ ਸੁਣਾ।
ਵਧੀਆ।
ਕੋਈ ਗੱਲਬਾਤ।
ਤੁਸੀਂ ਸੁਣਾਓ ਨਾ ਗੱਲਬਾਤ ਮੈਂ।
ਅੱਛਾ ਮੈਨੂੰ ਡੋਸਾ ਦੀ ਰੈਸਿਪੀ ਦੱਸੇਗੀ।
ਦੱਸ ਦਿੰਦੀ ਹਾਂ।
ਠੀਕ ਹੈ। ਹੈਲੋ।
ਚੋਲਾਂ ਦੇ ਤਿੰਨ ਕੱਪ।
ਅੱ। ਹਾਂ।
ਉੜ ਦੀ ਦਾਲ।
ਹਾਂ।
ਮੱਕੀ ਦੇ ਦਾਣੇ, ਨਮਕ ਸਵਾਦ ਅਨੁਸਾਰ। ਮੇਥੀ ਦੇ ਦਾਣੇ, ਨਮਕ ਸਵਾਦ ਅਨੁਸਾਰ, ਤੇਲ।
ਠੀਕ ਹੈ।
ਚੋਲਾਂ, ਉੜਦੀ ਦਾਲ ਅਤੇ ਤੇ ਮੇਥੇ ਦੇ ਦਾਣੇ, ਛੇ ਜਾਂ ਅੱਠ ਘੰਟੇ ਲਈ। ਤੇ ਜ ਅ ਭਿਉ
ਹਾਂ।
ਭਿਜਦੇ ਹੋਏ, ਸਮੱਗਰੀ ਨੂੰ ਪੀਸ ਕੇ ਘੋਲ ਤਿਆਰ ਕਰੋ।
ਠੀਕ ਹੈ।
ਘੋਲਾਂ ਨੂੰ ਅੱਠ, ਜਾਂ ਦਸ ਘੰਟੇ ਲਈ ਖਮੀਰ ਚੜਨ ਲਈ ਰੱਖ ਦਿਓ।
ਹਾਂ।
ਘਰੇ, ਘੋਲ ਵਿੱਚ ਨਮਕ ਮਿਲਾਓ।
ਹਮ।
ਤੇ, ਤਵੇ ਨੂੰ ਗਰਮ ਕਰਕੇ ਉਹਨਾਂ ਉੱਤੇ ਥੋੜ੍ਹਾ ਤੇਲ ਲਗਾਓ। ਇੱਕ ਕੜਛੀ ਘੋਲ ਪਾ ਕੇ ਗੋਲ -ਗੋਲ ਫੈਲਾਓ।
ਠੀਕ ਹੈ।
ਦੋਸ। ਡੋਸੇ ਦੇ ਦੋਵਾਂ ਪਾਸਿਓ ਸੁਨਹਿਰੇ ਰੰਗ ਸੁਨਹਿਰਾ ਹੋਣ ਤੱਕ ਸੇਖੋ। ਨਾਰੀਅਲ ਦੀ ਚਟਨੀ ਜਾਂ ਸਾਂਬਰ ਨਾਲ ਗਰਮ- ਗਰਮ ਪਰੋਸੋ।
ਹਾਂ।
ਹੋ ਗਿਆ ਜੀ।
ਠੀਕ ਹੈ ਠੀਕ ਹੈ ਔਰ ਪਾਸਤਾ ਦੀ ਰੈਸਿਪੀ ਦੱਸ ਦਿਉ। ਠੀਕ ਏ।
ਪਾਸਤਾ ਦੋ ਕੱਪ
ਹਾਂ।
ਇੱਕ ਪਿਆਜ ਭਾਰੀ ਕਟਿਆ ਹੋਇਆ।
ਹਾਂ।
ਦੋ ਟਮਾਟਰ ਬਾਰੀਕ ਕੱਟੇ ਹੋਏ।
ਹਾਂ।
ਸ਼ਿਮਲਾ ਮਿਰਚ ਇੱਕ ਬਾਰੀ ਘਟੀ ਹੋਈ ਅਦਰਕ ਮਕ ਲਸਣ ਦਾ ਪੇਸਟ ਇੱਕ ਚਮਚ ਟਮਾਟਰ ਸੌਸ ਦੋ ਚਮਚ
ਹਮ।
ਲਾਲ ਮਿਰਚ ਦੋ ਚਮਚ ਨਮਕ ਸਵਾਦ ਅਨੁਸਾਰ।
ਠੀਕ ਹੈ।
ਤੇਲ ਦੋ ਚਮਚ
ਠੀਕ ਹੈ।
ਚਿਲੀ ਫਲੈਕਸ ਸਵਾਦ ਅਨੁਸਾਰ ਔਰ ਗੈਨੀ ਅਤੇ ਚਿਲੀ ਫਲੈਕਸ ਸਵਾਦ ਅਨੁਸਾਰ।
ਹਾਂ।
ਸਭ ਤੋਂ ਪਹਿਲਾਂ ਪਾਸਤਾ ਨੂੰ ਨਮਕ ਵਾਲੇ ਪਾਣੀ ਵਿੱਚ ਉਬਾਲ ਓ। ਕੜਾਹੀ ਵਿੱਚ ਤੇਲ ਗਰਮ ਕਰਕੇ ਪਿਆਜ਼ ਭੁੰਨੋ ਅਦਰਕ ਲਸਣ ਦਾ। ਪੇਸਟ ਪਾ ਕੇ ਭੁੰਨੋ ਹੁਣ ਟਮਾਟਰ ਅਤੇ ਸ਼ਿਮਲਲਾ ਵਿੱਚ ਪਾ ਕੇ ਪਕਾਓ। ਲਾਲ ਮਿਰਚ ਨਮਕ ਅਤੇ ਟਮਾਟਰ ਸੋਸ ਮਿਲਾਓ। ਉਬਲਿਆ ਹੋਇਆ ਪਾਸਤਾ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਠੀਕ ਹੈ।
ਉੱਤੋਂ ਔਰਗੈਨੋ ਤੇ ਚਿਲੀ ਫਲੇੈਕਸ ਪਾ ਕੇ ਗਰਮ ਗਰਮ ਪਰੋਸੋ।
ਹੂੰ ਠੀਕ ਹੈ ਬਣ ਗਿਆ।
ਹਾਂਜੀ।
ਠੀਕ ਏ ਠੀਕ ਏ ਹੋਰ ਸੁਣਾ ਕੋਈ ਗੱਲਬਾਤ।
ਬਸ ਵਧੀਆ ਜੀ।
ਕੀ ਕਰਦੀ ਆ ਅੱਜ-ਕੱਲ੍ਹ?
ਕੁਛ ਵੀ ਨੀ,
ਕੋਲੇਜ ਦੀ ਯਾਦ, ਆਉਂਦੀ ਏ
ਵਾਧੂ
ਮੀਨ ਬਸ ਯਾਰ ਹੋਰ ਕੁਛ ਨਹੀਂ, ਬਸ ਫਰੈਂਡਸ ਦੀ ਯਾਦ ਆਉਂਦੀ ਹੈ ਟੀਚਰ ਤਾਂ ਸਾਰੇ, ਚੂਡੂ ਜੇ ਹੀ ਸੀ, ਬਸ ਪੰਜਾਬੀ ਵਾਲੀ ਮੈਡਮ ਵੀ ਵਧੀਆ ਸੀ।
ਤੁਹਾਡੇ ਫਿਜੀਕਲ, ਹੱਲ ਵੀ ਤਾਂ ਵਧੀਆ ਸੀ।
ਠੀਕ ਸੀ ਬਸ, ਪੰਜਾਬੀ ਵਾਲੇ ਮੈਮ ਜ਼ਿਆਦਾ ਵਧੀਆ ਸੀ।
ਹਾਂ ਉਹ ਜ਼ਿਆਦਾ ਵਧੀਆ ਸੀ ਸਾਰਾ ਸਮਝਾਉਂਦੇ ਸੀ ਸਾਨੂੰ।
ਹੂੰ
ਹੂੰ
ਹੈਣ ਦੀ ਯਾਦ ਆ ਹਉਂਦੀ ਬਾਕੀ ਟੀਚਰ ਤਾਂ ਐਵੇਂ ਹੀ ਸੀ।
ਸਾਰੇ
ਹਾਂ।
ਹੂੰ
ਵੈਸੇ ਸਕੂਲ ਦੀ ਜਾ ਨਾ ਆਉਂਦੀ ਹੈ ਕੋਲੇਜ ਦੀ ਫੇਰ ਵੀ ਇੰਨੀ ਨਹੀਂ ਆਉਂਦੀ ਕਿਉਂਕਿ ਸਕੂਲ ਆਪ ਆਪਾਂ ਜ਼ਿਆਦਾ ਟਾਈਮ ਪੜ੍ਹੇ ਹੁੰਦੇ ਹਾਂ ਜ਼ਿਆਦਾ ਸਾਲ ਪੜ੍ਹੇ। ਹਾਂ ਬਾਰਾਂ ਅਹ ਬਾਰਾਂ ਸਾਲ ਤੋਂ ਹੀ ਹੋ ਗਏ ਟਵੈਲਵ ਤੱਕ ਫਿਰ ਨਰਸਰੀ ਕੇ ਜੀ ਚੌਦਾਂ ਸਾਲ। ਹੂੰ
ਪਰੀ ਨਰਸਰੀ
ਹਾਂ ਹੋਰ ਚਲੋ ਕਰ ਵੀ ਕੀ ਸਕਦੇ ਆਂ ਹੂੰ।
ਹੂੰ ਜੀ।
ਠੀਕ ਹੈ। ਪਰੌਣੇ ਆ ਗਏ?
ਹਾਲੇ ਨੀ ਆਏ, ਹਾਲੇ ਪਹਿਲਾਂ ਦੀਦੀ ਕੋਲ ਗਏ ਹੋਏ ਨੇ,
ਅੱਛਾ, ਕਦੋ ਆਣਗੇ ਫਿਰ
ਪਤਾ ਨਈ ਕਦੋਂ ਆਉਂਦੇ, ਗਿਆਰਾਂ ਵਜੇ ਤਾਂ ਆਉਦੇ ਸੀ ਬਾਕੀ ਪਤਾ ਨਈ ਬਾਰਾਂ -ਇੱਕ ਵਜੇ ਆਉਣਗੇ ਫੇਿਰ
ਜਾਂ ਸ਼ਾਮ ਨੂੰ ਆਂਦੇ ਹੋਣਗੇ
ਕੀ ਕਰਨੀ ਹੈ ਘਰ ਫੇਿਰ
ਕੁਛ ਵੀ ਨੀ ਮੰਮੀ ਕੋਲ ਬੈਠੀ ਹੋਈ ਸਾ
ਚਲੋ ਠੀਕ ਹੈ, ਕੀ ਕਰਦੇ ਆਂਟੀ?
ਆਂਟੀ ਫੋਨ ਚਲਾਾਂਉਦੇ ਪੈ ਸੀ।
ਆਂਟੀ ਫੈਨ ਹੀ, ਚਲਾਉਂਦੇ ਰਹਿੰਦੇ ਆ।
ਹੋਰ, ਹੁਣ ਫਰੀ ਹੋਏ ਨੇ ਨਾ,
ਅੱਛਾ ਠੀਕ ਐ।
ਸਵੇਰੇ ਪੰਜ ਵਜੇ, ਉੱਠ ਜਾਂਦੇ ਨੇ,
ਕਾਰਲੀਆਂ, ਸਫਾਈਆਂ -ਸਫੂਈਆਂ
ਹਾਂ ਕਰ ਲਈਆ ਸੀ। ਆਣੇ ਮੰਮਾ ਸਵੇਰੇ ਪੰਜ ਵਜੇ ਉੱਠ ਜਾਂਦੇ ਨੇ,
ਠੀਕ ਹੈ
ਹਮ
ਮਮੀਆ ਨੂੰ, ਤੇ ਇੰਨੇ ਵਜੇ ਉੱਠਣਾ ਹੀ ਪੈਂਦਾ ਤੂੰ ਕਿੰਨੇ ਵਜੇ ਉੱਠੀ ਅੱਜ
ਮੈਂ ਸਾਢੇ ਛੇ
ਅੱਛਾ, ਮੈਂ ਦੱਸਾਂ ਕਿੰਨੇ ਵਜੇ ਉੱਠੀ?
ਕਿੰਨੇ ਵਜੇ
ਸਾਡੇ ਅੱਠ,
ਨਾ ਵੀ ਸਾਢੇ ਸਾਢੇ ਛੇ ਵਜੇ ਕਦੀ ਛੇ ਵਜੇ ਕਦੀ ਸਾਢੇ ਪੰਜ ਠਾਹ ਤੇ
ਅਂਮੀ, ਮੰਮੀ ਦੀਆਂ ਲੱਤਾਂ ਭੀੜ ਹੁੰਦੀਆਂ ਨੇ ਨਾ, ਫੇਿਰ ਮੈਂ ਦੁੱਧੀ ਜਾਂਦੀ ਹਾਂ ਮਲਵਾਨ ਸਵੇਰੇ -ਸਵੇਰੇ ਸਾਢੇ ਛੇ ਸਾਤ ਵਜੇ ਜਾਂਦੇ ਹਾਂ, ਤਿੰਨ -ਚਾਰ ਦਿਨ ਹੋ ਗਏ ਸੀ, ਨਿੰਦਰ ਹੀ ਨੀ ਪੂਰੀ ਹੋਈ ਸੀ। ਫੇਰ ਤਾਂ ਕਰਕੇ ਅੱਜ ਲੇਟ ਉੱਠੀ ਆ ਅੰਦਰ ਵੀ ਪੂਰੀ ਹੋਣੀ ਜ਼ਰੂਰੀ ਰਾਤ ਅਸੀਂ ਵੀ ਲੇਟ ਸੋਂਦੇ ਹਾਂ ਸਾਨੂੰ ਗਿਆਰਾਂ ਵੱਜ ਜਾਂਦੇ ਆ।
ਰਾਤੀ ਵੀ ਗਿਆਰਾਂ ਵਜੇ ਪਰ ਫਿਰਰ ਵੀ ਸਾਡੇ ਸਾਡੇ ਪੰਜ ਕੁ ਛੇ ਜਾਂ ਸਾਡੇਥੇ ਉੱਪਰ ਉਸ ਤੋਂ ਉੱਪਰ ਵੀ
ਠੀਕ ਹੈ।
ਜਦੋਂ ਕਿਤੇ ਮੰਮਾ ਜਾਂਦੇ ਫੇਿਰ ਮੈਨੂੰ ਪੰਜ ਵਜੇ ਪੈਂਦਾ ਕਈ ਵਾਰ ਸਾਢੇ ਚਾਰ
ਹ ਫਿਰ ਤਾਂ ਫਿਰ ਤੇ ਮੈਨੂੰ ਵੀ ਜਲਦੀ ਉੱਠਣਾ ਪੈਂਦਾ।
ਕਿਉਕਿ ਪਾਪਾ ਚਾਹ
ਜਦੋਂ ਮੰਮੀ ਮਾਮਿਆਂ ਤੇ ਜਾਂਦੇ ਆ ਉਦੋਂ ਜਲਦੀ ਉੱਠਣਾ ਪੈਂਦਾ
ਹਾਂ ਫੇਿਰ ਮੈਨੂੰ, ਪਾਪਾ ਨੂੰ ਚਾਹ ਦੇਣੀ ਹੁੰਦੀ, ਸਵੇਰੇ- ਸਵੇਰੇ ਡੈਡੀ,
ਤੇਰੇ ਮੰਮੀ -ਤੇਰੇ ਮੰਮੀ ਕਰ ਲਏ ਸੂਟ ਸਟਿੱਚ, ਕਰ ਲੈਂਦੇ ਆ।
ਹਾਂ ਕਰ ਲੈਂਦੇ ਨੇ
ਵੇਸੇ ਤੁਸੀਂ, ਬਾਹਰ ਹੀ ਸਵਾਉਂਦੇ ਹੋ ਹੈਨਾ।
ਮੰਮੀ ਨੂੰ ਆਉਂਦੇ ਨੇ, ਕਈ ਵਾਰ ਜਿਵੇਂ ਸਿੰਪਲ ਸੂਟ ਆਉਣੇ ਫਿਰ ਤਾਂ, ਮੰਮੀ ਸੀ ਲੈਂਦੇ ਨੇ-
ਹਾਂ।
ਠੀਕ ਹੈ, ਹੋਰ ਤੂੰ ਕਦੋਂ ਸਿੱਖਣਾ?
ਹੋਰ ਕੀ ਕਰਦੇ ਪਏ ਸੀ।
ਬਸ ਬੈਠੀ ਸਾਂ, ਹੋਰ ਕੋਈ ਆਉਂਦੀ ਰੈਸਪੀ ਵਗੈਰਾ? ਆਪਾਂ ਤੇ, ਇੱਕ ਦੂਜੇ ਨੂੰ ਮੈਂ ਕਿਹਾ ਬੈਠੀ ਹਾਂ, ਬੈਠੀ ਹਾਂ,
ਠੀਕ ਏ,
ਹੋਰ ਆਉਂਦੀ ਰੈਸਪੀ ਕੋਈ?
ਹਾਂ ਜਿਹੜੀ ਮਰਜ਼ੀ ਪੁੱਛ ਲੋ।
ਮੈਨੂੰ ਦੱਸਦੇ ਤੂੰ ਕੱਲ ਦੀ ਪੁੱਛਾਂ ਯਾਰ, ਆਪਾਂ ਤਾਂ ਰੈਸਪੀਆ ਹੀ ਪੁੱਛਣੇ ਰਹਿੰਦੇ ਹਾਂ ਹਾਂ।
ਤੇ ਰੋਣ ਸਬਜ਼ੀ ਦੱਸ ਦਿੰਦੀ ਆ ਤੈਨੂੰ, ਸਵੇਰੇ ਮੈਂ ਪਨੀਰ ਕਿਵੇਂ ਬਣਾਇਆ। ਮੈਂ ਕਈ ਵਾਰ, ਸਵੇਰੇ ਮੈਂ ਪਨੀਰ ਕਿਵੇਂ ਬਣਾਇਆ, ਮੈਂ ਦੱਸ ਦੇਂਦੀ ਹਾਂ। ਹਾਂ ਮੈਂ ਬਣਾ, ਮੈਂ ਬਣਾ ਲੈਦੀ ਆ। ਕਦੂ ਵੀ ਬਣਾ, ਕਦੂ ਵੀ ਮੈਂ ਬਣਆਣਾ, ਅੱਜ ਮੰਮੀ ਨੇ ਬਣਾਇਆ।
ਸਬਜ਼ੀ ਵੱਖਰੀ -ਵੱਖਰੀ ਬਣਾਉਦੇ ਹੋ, ਜਾਂ ਇੱਕ ਹੀ ਘਰ ਬਣਾਉਂਦੇ ਜੇ
ਇੱਕੋ ਘਰ, ਇੱਕ ਦਿਨ ਮੰ ਮੇਰੀ ਮੰਮਾ ਬਣਾਉਂਦੇ, ਇੱਕ ਦਿਨ ਮੇਰੀ ਵੱਡੀ ਮੰਮਾ
ਅੱਛਾ ਠੀਕ ਹੈ ਠੀਕ ਹੈ, ਚੱਲ ਦੱਸਦੇ ਰੈਸਪੀ, ਤੇਰੇ ਭਾਬੀ ਹੋਰ ਕਿੱਥੇ ਰਹਿੰਦੇ ਆ।
ਉਹ ਮੇਰੀ ਵੱਡੀ ਮੰਮੀਰੇ ਕੋਲ ਹੀ ਰਹਿੰਦੇ ਨੇ।
ਉਹ ਨੀ ਬਣਾਉਂਦੇ ਸਬਜ਼ੀ ਸੁਬਜੀ।
ਉਹ ਫਿਰ ਬੱਚਿਆਂ ਨੂੰ ਵੀ ਤਾਂ ਵੇਖਣਾ ਹੁੰਦਾ ਨਾ, ਨਿੱਕਾ ਬੱਚਾ ਛੋਟਾ ਹੈ।
ਹਾਂ ਕਿੰਨੇ, ਕਿੰਨਾ ਟਾਈਮ ਦਾ ਹੋ ਗਿਆ ਹੈ।
ਤਿੰਨ ਦਾ ਹੋ ਗਿਆ, ਤਿੰਨ ਮਹੀਨਿਆਂ ਦਾ
ਤੂੰ ਤਾਂ ਕਦੀ, ਤੂੰ ਤਾਂ ਯਾਰ ਕਦੀ ਫੋਟੋ ਫੋਟੋ ਨਹੀ ਪਾਈ
ਕਿਉਂ ਬਸ ਹੁਣ ਉੱਥੇ ਗਈ ਹੋਈ ਹੈ ਭਾਬੀ ਪੇਕਿਆ ਤੇ ਗਈ ਹੋਈ ਹੈ। ਮੇਰਾ ਤਾਂ ਆਪ ਨੀ ਲੱਗਦਾ ਜੀ, ਦੋਵੇਂ ਜਾਣੇ ਗਏ ਹੋਏ ਨੇ।
ਗੋਬਰ ਵੀ ਗਿਆ।
ਮੇਰਾ ਤਾਂ ਆਪ ਆਪ ਨੀ ਜੀਅ ਲੱਗਦਾ, ਉਹ ਦੋਂਵੇ ਗਏ ਹੋਏ ਨੇ।
ਮੈਂ ਕਹਿੰਦੀ, ਮੈਂ ਕਹਿੰਦੀ ਗੋਬਰ ਵੀ ਗਿਆ।
ਮੇਰੀ ਬਾਣੀ ਹੈ, ਗੁਰਬਾਣੀ ਹੈ ਕੋਰ ਮੇਰੀ ਭਤੀਜੀ ਹੈ, ਗੋਬਰ ਨੀ ਹੈਗਾ।
ਤੈਨੂੰ ਕਹਿੰਦੀ ਹੈ ਨਾ ਉਹ ਗੋਬਰ, ਤਾਂ
ਉਹ ਨੀ ਆਉਂਦੀ ਹੈ ਤਾਂ, ਬੂਆ ਜੀ, ਬੂਆ ਜੀ ਮੇਰੀ ਬਾਤ ਸੁਣੋ।
ਹੁਣ ਵੱਡੀ ਹੋ ਗਈ ਹੈ ਨਾ, ਸਮਝ ਆਉਂਦੀ ਜਾਂਦੀ ਏ
ਬੂਆ ਜੀ ਮੁਝੇ ਯੇਹ ਦੇ ਦੋ, ਬੂਆ ਜੀ ਮੁਝੇ ਪੈਸੇ ਦੇ ਦੋ ਬਸ।
ਪੈਸੇ ਹੁਣ ਕਿਆ ਮੈਂ ਕਮਾਉਣੀ ਆਂ।
ਫੇਰ ਵੀ ਮੇਰਾ। ਠੀਕ ਗੱਲ ਨਾ ਮੇਰੇ ਇਂਹਦੇ ਵਾਸਤੇ, ਇੱਕ ਦਿਨ ਤਾਂ ਪੰ ਇੱਕ ਦਿਨ ਤਾਂ ਪੰਜਸੋ ਵਾਲਾ ਨੋਟ ਚੱਕ ਕਿ ਲੈਂ ਗ। ਦੁਕਾਨ ਤੇ ਚਲੀ ਗਈ ਸੀ ਪੰਜ ਸੌ ਦਾ ਨੋਟ ਲੈ ਕੇ। ਫਿਰ ਡੈੱਡੀ ਨੂੰ ਪਤਾ ਲੱਗਿਆ, ਫਿਰ ਡੈੱਡੀ ਗਏ ਪਿੱਛੇ-ਪਿੱਛੇ।
ਮੇ ਬੀ ਤੂੰ ਦੱਸਿਆ ਸੀ ਹੈਨਾ, ਕਾਲਜ 'ਚ ਤੂੰ ਦੱਸ। ਕਿਹਾ ਸੀ ਸ਼ਾਇਦ
ਆਂ ਮੈਂ ਹਮ, ਉਹ ਨ ਜਿੰ ਉਹ ਭਾਵੇਂ ਕਿੱਥੇ ਪੈ ਜੇ, ਉਹ ਦੁਕਾਨ ਤੇ ਲੈ ਜਾਂਦੀ ਆ।
ਤੇਰਾ ਕਢ ਕੇ ਲੈ ਗਈ।
ਡੈਡੀ ਦਾ ਕੱਢ ਕੇ ਲੈ ਜਾਂਦੀ ਹੈ, ਉੱਪਰ ਅਲਮਾਰੀ ਤੇ ਚੜ੍ਹ ਜਾਂਦੀ ਓਨੀ ਤਾਂ
ਆਹ ਹਾਂ। ਠੀਕ ਹੈ, ਜਵਾਕ ਵੀ ਬਸ ਪੁੱਠੇ ਕੰਮ ਹੀ ਕਰਦੇ ਆ। ਆਪਾਂ ਪਤਾ ਨੀ ਉਹਦੇ ਟਾਈਮ 'ਚ ਕੀ ਕੀ ਕਰਨੇ ਸਾਂ ਮੈਂ ਕਿਹਾ ਆਪਾਂ ਪਤਾ ਨੀ, ਉਹਦੇ ਟਾਈਮ
ਮੈਂ ਉਹਦੀ ਸਹੇਲੀਆਂ ਨੂੰ ਲੈ ਕੇ ਟੋਫੀਆਂ ਲੈਣ ਚਲੇ ਜਾਏ, ਹੋਰ। ਕਦੀ ਸੀਵਿਆਂ ਕੋਲ ਚਲੇ ਜੇ
ਆਪਾਂ ਨੂੰ ਐਡੇ ਹੁੰਦੇ ਕੱਖ ਵੀ ਨਹੀਂ ਸੀ ਪਤਾ, ਸਿਵਿਆਂ ਕੋਲ, ਕਿਉਂ
ਉਂਝ ਹੀ ਚਲੇ ਗਈ ਸੀ।
ਕੋਈ ਨੇ ਕੀ?
ਦੂਰ ਨੇ।
ਬੋਏ ਯਾਰ ਤੁਸੀਂ ਇੰਨੀ ਦੂਰ ਕੱਲੀ ਨੂੰ ਕਿਉ ਜਾਣ ਦਿੰਦੇ ਜੇ। ਤੁਹਾਨੂੰ ਪ ਜ਼ਮਾਨਾ ਕਿੰਨਾ ਮਾੜਾ ਏ ਜੇ ਕੋਈ ਚੱਕ-ਚੁੱਕ ਕੇ ਲੈ ਗਿਆ ਫੇਰ। ਤੇ ਗੇਟ ਕੋਨੀ, ਗੇਟ ਕੋਨੀ ਲਾਂਦੇ। ਗੇਟ ਕੋਨੀ ਲਾਉਂਦੇ। ਤੋ ਥੋੜੀ ਖੋਲ੍ਹ ਲਏਗੀ।
ਉੱਪਰ ਯਾਰ ਦੂਜੀੇ ਤਰ੍ਹਾਂ ਦੇ ਨੇ ਵੈਟ ਸਾਡੇ।
ਨਈਂ ਉੱਪਰ ਜਿਹੜਾ ਕੁੰਡਾ ਜਿਆ ਲੱਗਦਾ ਉਹ ਨੀ
ਕੁੰਡਾ ਨਈਂ ਹੈਗਾ ਸਿਰਫ ਐਂਵੇਂ ਆ ਮਤਲਬ ਨਿਚਲੇ ਵਾਲੇ ਗੇਟ ਏ।
ਉੱਪਰ ਹੈ ਈ ਨਹੀਂ ਕੁੱਛ।
ਨਾ।
ਫੇਰ ਲਵਾਓ ਨਾ ਯਾਰ ਕਿਸ ਨੇ ਖੱੜ-ਖੁੱੜ ਗਈ, ਤੁਹਾਨੂੰ ਪਤਾ ਏ ਚੱਕਣ-ਚੁੱਕਣ ਵਾਲੇ ਕਿੰਨੇ ਲੱਗੇ ਫਿਰਦੇ ਆ ਹੈਂ ਐਵੇ ਕਿਸ ਤੇ ਭਰੋਸਾ ਨੀ ਕਰਨਾ ਚਾਈਦਾ। ਚੰਡ ਮਾਰਿਆ ਕਰੋ ਇੱਕ ਪਹਿਲੀ ਗੱਲ ਅੰਦਰੋਂ ਈ ਕੁੰਡੀ ਲਾ ਕੇ ਰੱਖਿਆ ਕਰੋ ਤੁਸੀ।
ਉਹ ਖੋਲ ਲੈਂਦੀ ਹੈ ਉੱਪਰੋਂ ਤਾਂ ਚੱਲ ਮੱਮ ਦਾਦੀ ਮੱਮ ਅ ਦਾਦੀ ਖੋਲ ਲੈਂਦੀ ਏ ਥੱਲੋਂ ਤਾਂ ਆਪੇਈ ਖੋਲ ਲੈਂਦੀ ਏ।
ਉੱਤੋਂ-ਉੱਤੋਂ ਫੇਰ ਥੋੜ੍ਹੀ ਖੋਲ੍ਹ ਲੇਗੀ ਉੱਤੋਂ ਕੋਈ ਖੋਲ ਕੇ ਈ ਨਾ ਦਿਆ ਕਰੋ।
ਉਹ ਰੌਲਾ ਪਾਂਦੀ ਏ ਮੁਝੇ ਅ ਮੁਝੇ ਬਾਰ ਜਾਣਾ ਮੁਝੇ ਡਾੱਕਟ ਕੇ ਪਾਸ ਜਾਣਾ ਹੈ। ਡਾੱਕਟਰ ਕੋਲ ਏ ਨਾ ਸਾੱਡੇ ਕੋਲ। ਡਾੱਕਟਰ ਕੋਲ ਏ ਨਾ ਤੇ ਉਦੇ ਕੋਲ ਚਲੇ ਜਾਂਦੀ। ਉਹ ਓਂਜੀ ਚਲੀ ਜਾਂਦੀ ਏ ਉਹ ਨ ਯਾਰ ਸਾੱਡੇ ਰਿਸ਼ਤੇਦਾਰ ਏਨਾ ਡਾੱਕਟਰ ਤੇ ਉਹ ਫੇਰ ਚਲੇ ਜਾਂਦੀਏ ਮੁਝੇ ਬਲਜੀਤ ਕੇ ਪਾਸ ਜਾਣਾ ਏ ਡਾੱਕਟਰ ਦੀ ਵੋਟੀ ਨ ਆਉਂਦੀ ਏ।
ਅੱਛਾ ਉਹਨੂੰ ਕਿਹਾ, ਉਹਨੂੰ ਕਿਆ ਕਰੋ ਡਾਕਟਰ ਟੀਕਾ ਵੀ ਲਾ ਦਿੰਦਾ।
ਤੇ ਉਹ ਨੀ ਕੁੱਸ਼ ਆਹਨਦਾ ਉਹ ਪਿਆਰ।
ਯਾਰ ਏਨਾ। ਇਹਨਾ ਮਤਲਬ ਉਂਹਦੇ ਚੋਂ ਨਹੀਂ ਲੈਣਾ ਚਾਹੀਦਾ, ਤੁਹਾਨੂੰ ਪਤਾ ਅੱਜ- ਕੱਲ੍ਹ ਕਿਵੇਂ ਜ਼ਮਾਨਾ ਚੱਲਦਾ ਪਿਆ ਮ। ਛੋਟੇ ਬੱਚਿਆਂ ਨੂੰ ਤੋ ਉਂਝ ਈ ਕੋਈ ਵੇਖ ਕੇ ਚੱਕ ਕੇ ਲੈ ਜਾਂਦਾ ਐ। ਕੁੱਛ ਦੇ ਕੇ ਚੋਕਲੋ ਅ, ਚੋਕਲੇਟ ਦਾ ਬਹਾਨਾ ਦੇ ਦੂ ਕੇ ਲੈ ਜਾਂਦੇ ਆ।
ਚੱਲ ਠੀਕ ਏ।
ਹੈਲੋ। ਚਲੋ ਆਪਾਂ ਫੇਰ, ਹਾਂ, ਠੀਕ, ਠੀਕ ਏ ਫੇਰ ਕਰ ਦਿਆਂ ਗੱਲ, ਸਤਿ ਸ੍ਰੀ। ਹਾਂ।
ਠੀਕ ਏ
ਬਾਏ, ਬਾਏ-ਬਾਏ।